ਹੂੰ।
ਹੈਲੋ!
ਸਤ ਸ੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੇ?
ਹਾਂਜੀ, ਤੁਸਾਂ ਦੇ ਕੀ ਹਾਲ ਨੇਂ?
ਹਾਂਜੀ, ਬਸ ਬਹਤ ਵਧੀਆ ਜੇ। ਮੈਂ ਤੇ ਏਥੇ ਆਈ ਸੀ ਬਾਜ਼ਾਰ, ਸ਼ੋਪਿੰਗ ਕਰਨ ਆਈ ਸੀ ਮੈਂ ਤੇ।
ਅੱਛਾ! ਕਿਸ ਚੀਜ਼ ਦੀ ਸ਼ੋਪਿੰਗ ਕਰਨਾ ਆਏ ਸੀ?
ਹਾਂਜੀ, ਵੇਖੋ ਘਰ ਦਾ ਸਮਾਨ ਤੇ ਮੁੱਕਿਆ ਰਹਿੰਦਾ ਜੇ, ਮੈਂ ਫੇਰ ਏਸ ਕਰਕੇ ਬਾਜ਼ਾਰ ਆਈ ਸੀ। ਸੀ ਮੈਂ ਨਾ ਵਿਆਹ ਆ ਰਿਹਾ ਸੀ ਤੇ, ਮੈਂ ਹਾ ਚਲੋ ਇਕ -ਦੋ ਸੂਟ ਬਨਾ ਲੈਂਨੇ ਆ। ਤੇ ਕੁਛ ਹੋਰ ਵੀ ਘਰ ਦਾ ਸਮਾਨ ਲੈਨਾ ਸੀ ਤੇ ਮੈਂ ਮੈਂ ਹਾ ਚਲੋ ਬਾਜ਼ਾਰ ਜਾ ਕੇ ਤੇ ਹੋ ਕੇ ਆਨੀ ਆ।
ਅੱਛਾ! ਤੇ ਬਸ ਮੈਂ ਵੀ ਕਲ ਜਾਨਾ ਸੀ, ਸ਼ੋਪਿੰਗ ਲਈ।
ਅੱਛਾ ਜੀ।
ਬਾਜ਼ਾਰ। ਹਾਂ, ਬਟ ਮੈਂ ਨਾ ਕਿਹਾ ਆ ਕਿ ਮੈਂ ਓਨਲਾਈਨ ਸੋ਼ਪਿੰਗ ਜਾਦਾ ਪ੍ਰੈਫਰ ਕਰਦੀ ਆ। ਇੱਕ ਤਾਂ ਅੱਜ- ਕੱਲ ਇੰਨੀ ਜ਼ਿਆਦਾ ਗਰਮੀ ਹੁੰਦੀ ਪਈ ਐ, ਬਾਹਰ ਜਾਣ ਦਾ ਹਾਲ ਹੀ ਨਹੀਂ ਹੈਗਾ। ਤੇ ਏਹੀ ਹੈ ਬਸ ਮੈਂ ਤੇ ਮੈਂ ਤੇ ਔਨਲਾਈਨ ਹੀ ਸ਼ੋਪਿੰਗ ਕਰ ਲੈਨੀ ਆ ਕੱਪੜਿਆਂ ਦੀ, ਜਿੱਦਾਂ ਮੀਸ਼ੋ ਹੋ ਗਿਆ। ਯਾ ਐਮਾਜ਼ੋਨ ਤੋਂ ਥੋੜੇ ਦਿਨਾਂ ਆ ਚ ਆ ਜਾਂਦੇ ਨੇ ਫੇਰ ਤੇ ਬੜੀ-ਬੜੀ ਜਾਦਾ ਵਰਾਇਟੀਆਂ ਵੀ ਹੁੰਦੀਆਂ ਨੇ ਅੋੰੰਨਲਾਈਨ। ਤੇ, ਏਈ ਗੱਲ ਐ।
ਹਾਂਜੀ, ਚਲੋ ਉਤੇ ਚਲੋ ਬੋਤ ਵਧੀਆ ਗੱਲ ਆ ਚਲੋ ਅਸੀਂ ਸਾਨੂੰ ਘਰ ਬੈਠਿਆਂ ਬੈਠੇ ਤੇ ਹਨਾਂ ਸਮਾਨ ਸਾਨੂੰ ਮਿਲ ਜਾਂਦਾ ਸਾਨੂੰ ਲੋੜ ਦੀ ਚੀਜ਼ਾ ਚੂ ਪੂਰੀਆਂ ਹੋ ਜਾਂਦੀਆਂ ਨੇ। ਪਰ ਮੈਂ ਵੀ ਇੱਕ, ਦੋ ਵਾਰੀ ਹੀ ਮੰਗਾ ਕੇ ਵੇਖਿਆ ਵਾ ਅੋੰੰਨਲਾਈਨ। ਤੇ ਪਰ ਮੈਨੂੰ ਜੇੜਾ ਵਾ ਨਾ ਦੁਕਾਨ ਤੇ ਜਾਕੇ ਖਰੀਦਨ ਵਿੱਚ ਮਜਾ ਆਂਦਾ ਵਾ। ਵੀ ਉੱਥੇ ਵੇਖੋ ਬਾਜ਼ਾਰ ਵਿੱਚ ਜਾਨੇ ਆ, ਦੁਕਾਨਾਂ ਤੇ ਜਾਨੇ ਆ। ਸਾਨੂੰ ਜੇਹੜਾ ਹੈਗਾ ਵਾ ਸਮਾਨ ਆ ਹਨਾ ਕਈ ਵਰਾਇਟੀਆਂ ਦੇ ਵਿੱਚ ਮਿਲਦਾ ਵਾ। ਆਪਾਂ ਚਲੋ ਆਪਨੀ ਅੱਖੀਂ ਵੇਖਕੇ ਹੱਥ ਨਾ ਫਾੜਕੇ ਦੇਖਦੇ ਆ ਹਨਾਂ, ਕੇ ਜੇੜਾ ਕੱਪੜਾ ਹੈਗਾ ਵਾ ਜਾਂ ਕੋਈ ਚੀਜ਼ ਹੈਗੀ ਆ ਕਿੰਨੀ ਕ ਵਧੀਆ ਕੁਆਲਿਟੀ ਦੀ ਹੈਗੀ ਆ।
ਐ ਤੇ ਗੱਲ ਹੈਗੀ ਆ, ਐ ਔਨਲਾਈਨ ਚ ਨੀ ਹੈਗਾ ਵੈਸੇ। ਏਹ ਥੋੜ੍ਹਾ ਡਿਸਐਡ
ਹਾਂਜੀ, ਅੋੰੰਨਲਾਈਨ ਚ ਤੇ ਵੇਖੋ ਅਸੀਂ ਬਸ ਵੇਖ ਸਕਦੇ ਆ ਪ੍ਰੋਡਕਟ ਦਾ ਰੰਗ ਕਿਵੇਂ ਦਾ ਵਾ ਕਿੰਨਾ ਸਾਈਜ਼ ਆ। ਪਰ ਉਹਨੂੰ ਵੇਖੋ ਜੇ ਅਸੀਂ ਕਈ ਗੱਲ ਕਰੀਏ ਉਹਦੀ ਕੁਆਲਿਟੀ ਦੀ ਹਨਾ, ਕੁਆਲਿਟੀ ਤਾਂ ਸਾਨੂੰ ਤਾਂ ਹੀ ਪਤਾ ਲੱਗ ਜੇ ਆਪਾਂ ਅਪਨੇ ਹੱਥ ਵਿੱਚ ਫੜ ਕੇ ਵੇਖੀਏ ਕਿ ਕਿੰਨਾ ਮਨਲੋ ਕੋਈ ਚੀਜ਼ ਹੀ ਆ ਹਨਾਂ। ਕਿੰਨੀ ਕਾ ਮਜ਼ਬੂਤ ਆ।
ਹਾਂ।
ਕਿੰਨੀ ਕ ਹੰਡਉਨ ਵਾਲੀ ਆ, ਹਾਂਜੀ।
ਇੱਕ ਵਾਰ ਮੈਂ ਮਗਵਾਇਆ ਸੀ, ਔਨਲਾਈਨ ਸ਼ੋਪਿੰਗ ਕ ਤੇ ਉਹ ਮੈਨੂੰ ਇਨਾ ਖੁੱਲਾ ਆਯਾ ਤੇ ਉਹਦਾ ਮਤਲਬ ਕੱਪੜਾ ਵੀ ਬੜਾ ਜਾਦਾ ਏਦਾਂ ਸੀ, ਕਿ ਬੋਹਤ ਹੀ ਜਾਦਾ ਖ਼ਰਾਬ ਕੱਪੜਾ ਸੀ ਓ, ਓਦਾ ਕਲਰ ਅੱਛਾ ਸੀ ਔ ਤਾਂਈ ਨਾ ਦਿਖਾਦੇ ਪਏ ਸੀ, ਕਿ ਏ ਬੜਾ ਅੱਛਾ ਐ। ਤੇ ਕੁਆਲਿਟੀ ਤੇ ਏਦੇ ਰਿਵਿਊਜ ਵੀ ਬੜੇ ਆਛੇ ਆਏ ਦੇ ਸੀ, ਬੱਟ ਜਦੋਂ ਮੈਂ ਮੰਗਵਾਇਆ ਤੇ ਇੰਨਾ ਖੁੱਲਾ ਆਇਆ, ਕਿ
ਹਾਂਜੀ, ਮੈਂ ਵੀ ਏਦਾਂ ਹੀ ਮੇਰੇ ਨਾਲ ਵੀ ਏਦਾਂ ਹੀ ਹੋ ਚੁੱਕਾ ਜੇ, ਮੈਂ ਏਸੇ ਕਰਕੇ ਫੇਰ ਕਦੀ ਹੁਨ ਔਨਲਾਈਨ ਸ਼ੋਪਿੰਗ ਤੀ। ਵੈਸੇ ਮੈਂ ਔਨਲਾਈਨ ਜੁੱਤੀ ਵਗੈਰਾ ਮੰਗਵਾ ਲੈਨੀ ਆ ਯਾ ਸ਼ੂਜ ਵਗੈਰਾ। ਓ ਫੇਰ ਵੀ ਚਲੋ ਕਿਸੇ ਹੱਦ ਤੱਕ ਚਲੋ ਠੀਕ ਆ ਜਾਂਦੇ ਨੇ। ਪਰ ਮੈਂ ਕਦੇ ਚਲੋ ਕੱਪੜਾ ਨੀ ਮੰਗਵਾਇਆ ਹੈਗਾ।
ਹਾਂ।
ਹਾਂਜੀ।
ਚਲੋ ਕੱਪੜਾ ਨੀ ਤੇ ਬਾਕੀ ਸਾਰੀ ਚੀਜ਼ਾਂ ਤੇ ਔਨਲਾਈਨ ਸ਼ੋਪਿੰਗ ਨਾਲ ਜਿੰਨਾ ਵੀ ਐ ਬਲਿੰਗ ਇਸ ਵਗੈਰਾ ਸਾਰੇ ਹੋਗੇ ਬਲਿੰਗ ਇਤ, ਸੈਪਟੋ ਐ ਸਭ ਤੇ ਜਿੱਦਾਂ ਸਾਡੇ ਘਰ ਦਾ ਜੇੜਾ ਸਮਾਨ ਹੁੰਦਾ ਜਿੱਦਾਂ ਅਸੀਂ ਕਦੀ ਮੈਗੀ ਮੰਗਵਾ ਲੈਨੇ ਆ ਚੋਕਲੇਟ ਤੇ ਏਦਾ ਦੀ ਚੀਜਾਂ ਤੇ ਉਹ ਤੇ ਆਰਾਮ ਨਾਲ ਆ ਜਾਂਦੀਆਂ ਨੇ। ਮਿਟਿਗ ਵਗੈਰਾ ਕਰਕੇ ਉਹਦੇ ਲਈ ਜਾਣ ਦੀ ਕੋਈ ਲੋੜ ਹੀ ਨੀ ਪੈਂਦੀ।
ਹਾਂਜੀ-ਹਾਂਜੀ, ਚਲੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀ ਰੈਡੀਮੇਡ ਚੀਜ਼ਾਂ ਹੁੰਦੀਆਂ ਨੇ ਇਸ ਘਰ ਬੈਠਿਆਂ-ਬਿਠਾਏ ਮਿਲ ਜਾਏ ਤੇ ਹੋਰ ਕੀ ਚਾਹੀਦਾ ਵਾ, ਸਾਡੀ ਵੀ ਬੱਚਤ ਹੀ ਆ ਇਹਦੇ ਵਿੱਚ।
ਹਾਂ, ਉਹ ਤੇ ਹੈ ਤੇ ਨਾਲ ਫਿਰ ਐਨਰਜੀ ਵੀ ਖਰਚ ਹੋ ਤੋਂ ਬਾਦ
ਹਾਂਜੀ-ਹਾਂਜੀ, ਉਹੀ ਨਾ ਕਿ ਚਲੋ ਆਉਣ-ਜਾਣ ਦੀ ਬੱਚਤ ਹੋ ਜਾਂਦੀ ਸਾਨੂੰ ਆਉਂ-ਜਉਨ ਦਾ ਕਿਰਾਆ ਨੀ ਲੱਗਦਾ ਹੈਗਾ।
ਹਾਂ, ਰਾਈਟ।
ਹਾਂਜੀ।
ਇਹੀ ਹੈ ਬਸ ਤੇ ਤੁਸੀ ਕਿੱਥੇ ਹੋਣੇ ਆ? ਸ਼ੌਪਿੰਗ ਕਰਨ ਆਏ ਦੇਉ ਕਿ ਉਨੇ ਜਾਣਾ।
ਹਾਂਜੀ, ਨਹੀਂ ਮੈਂ ਤੇ ਸ਼ੋਪਿੰਗ ਹੀ ਕਰਨ ਆਈ ਸੀ ਆਪਣੇ ਪਿੰਡ ਤੋਂ ਬਾਜ਼ਾਰ ਗਈ ਸੀ। ਕਿ ਮੈਂ ਤੇ ਸ਼ਹਿਰ ਵਿੱਚ ਆਈ ਹੋਈ ਹਾਂ, ਹਾਂਜੀ-ਹਾਂਜੀ। ਮੈਂ ਵੀ ਇੱਕ-ਦੋ ਸੂਟ ਹੁਣ ਪਸੰਦ ਕਰ ਲਏ ਆ ਮੈਨੂੰ ਤੇ ਬਹੁਤ ਵਧੀਆ ਲੱਗੇ ਵੇਖਿਆ ਪਹਿਲਾਂ ਕੱਪੜ ਕੱਪੜੇ ਨੂੰ ਵੇਖਿਆ ਮੈਂ ਕਿਵੇਂ ਦਾ ਆ ਜਾਂ ਰੇਟ ਕਿੰਨਾ ਆ ਕਿੰਨਾ ਚਿਰ ਹੰਢਾਊਗਾ। ਉਦਾ ਕੱਪੜਾ ਕਿਵੇਂ ਦਾ ਆਯਾ, ਤੁਹਾਨੂੰ ਪਤਾ ਹੀ ਹੈ ਹਨਾ ਔਨਲਾਈਨ ਜਿਹੜੇ ਕੱਪ ਕੱਪੜੇ ਉਹ ਕਈ ਵਾਰੀ ਪਲਿਸ਼ਰ ਜਿਹੇ ਹੁੰਦੇ ਆ ਹਨਾ। ਤੇ ਕੱਪੜਾ ਜਿਹੜਾ ਸਹੀ ਨਹੀਂ ਹੈਗਾ ਪਾਉਣ ਵਿੱਚ ਵੀ ਸਹੀ ਨਹੀਂੀ ਲੱਗਦਾ।
ਆ।
ਹਾਂਜੀ, ਹੋਰ ਸੁਣਾਓ। ਤੁਸੀਂ ਫਿਰ ਔਨਲਾਈਨ ਸ਼ੋਪਿੰਗ ਦੇ ਵਿੱਚ ਹੋਰ ਕੀ-ਕੀ ਖਰੀਦ ਚੁੱਕੇ ਹੋ ਹੁਣ ਤੱਕ
ਹੁਣ ਤੱਕ ਮੈਂ ਇਹੀ ਮਤਲਬ ਜਿੱਦਾਂ ਪਿੰਟਰਸ ਐਪ ਹੁੰਦੀ ਹੈ ਉਹਦੇ ਤੋਂ ਸਰਚ ਕਰਕੇ ਕਿ ਮੈਂ ਕਿਹੜੇ ਕਪੜੇ ਲਵਾਂ ਠੀਕ ਹੈ ਤੇ ਫੇਿਰ ਓਦਾਂ ਫਿਰ ਸਕ੍ਰਰੀਨ ਸ਼ਾਟ ਲੈ ਕੇ ਪਾਨੀ ਆ, ਇਕ ਗੂਗਲ ਤੇ ਤੇ ਗੂਗਲ ਮੈਨੂੰ ਦੱਸ ਦਿੱਤਾ ਹੈ। ਏ ਵਾਲ ਐਸ ਤੇ ਏ ਵਾਲੀ ਮਤਲਬ ਡ੍ਰੈਸ ਮਿਲ ਜਾਏਗੀ। ਤੇ ਫਿਰ ਮੈਂ ਏਦਾਂ ਹੀ ਬੜੀ ਸਾਰੀ ਬੋਤਲਾ ਮੰਗਵਾਏ ਦੀ ਮੈ। ਕੁਰਤੇ ਮਗਵਾਏ ਦੇ ਨੇ। ਜਿਹੜੇ ਅਸੀਂ ਘਰ ਚ ਪਾਦੇ ਹ ਨੋਰਮਲ ਉਹ ਮੰਗਵਾਏ ਨੇ। ਵਗੈਰਾ ਮੰਗਵਾਏ ਨੇ। ਪਰ ਇਹਦਾ ਐਕਸੈਪਸ਼ਨਲ ਕੇਸ ਨੀ ਐਸੈਪਸ਼ਨਲ ਕੇਸਿਸ ਹੀ ਹੁੰਦੇ ਨੇ ਕਿ ਮਤਲਬ ਅਹ ਸਹੀ ਤਰੀਕੇ ਨਾਲ ਆਏ ਨੇ ਕੱਪੜੇ ਜਾਂ ਜ਼ਿਆਦਾਤਰ ਤੇ ਸਹੀ ਤਰੀਕੇ ਨਾਲ ਹੀ ਆਉਂਦੇ ਨੇ ਮਤਲਬ ਕਿ ਉਹ ਕੋਈ ਉਹ ਨ ਹੁੰਦਾ।
ਹਾਂਜੀ। ਆਹ ਚਲੋ ਅਸੀਂ ਚਲੋ, ਜੇ ਸਾਨੂੰ ਆ ਵੀ ਜਾਵੇ ਮਾੜਾ ਤੇ ਅਸੀਂ ਚਲੋ ਲਾ ਸਕਦੇ ਹਾਂ ਹਨਾ ਔਨਲਾਈਨ ਤੇ ਚਲੋ ਇਹ ਕਈ ਵੀ ਚਲੋ ਫਾਇਦਾ ਹੈਗਾ ਆ।
ਹਾਂ।
ਹਾਂਜੀ, ਦੁਕਾਨਾਂ ਤੇ ਵੀ ਅਕਸਰ ਚਲੋ ਹੁੰਦਾ ਵਾ ਦੁ ਦੁਕਾਨਦਾਰ ਨੇ ਇਹੋ ਕੀਤਾ ਹੁੰਦਾ ਕੇ ਇਹ ਵਿਕਿਆ ਹੋਇਆ ਕੱਪੜਾ ਅਸੀ ਵਾਪਸ ਨੀ ਲੈਣਾ ਪਰ ਔਨਲਾਈਨ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜਾ ਅਸੀਂ ਔਡਰ ਕਰਦੇ ਹਾਂ ਉਹ ਅਸੀਂ ਕਰ ਸਕਦੇ ਆ ਵਾਪ ਹਾਂਜੀ, ਵਾਪਸ ਵੀ ਕਰ ਸਕਦੇ ਆ।
ਹਾਂ-
ਹਾਂਜੀ-
ਐਦ ਐ-
ਬਾਕੀ ਹੋਰ ਵੇਖੋ ਕਿ ਅਸੀਂ ਚਲੋ- ਜੇਕਰ ਮੈਂ ਗੱਲ ਕਰਾਂ ਕਿ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਨੇ ਹੈਨਾ- ਔਨਲਾਈਨ ਚੀਜ਼ਾਂ ਜਿਹੜੀਆਂ ਨੇ, ਖਾਣ- ਪੀਣ ਦੇ ਹੱਕ ਵਿੱਚ ਮੈਨੂੰ ਨੀ ਲੱਗਦੀਆਂ, ਕਿ ਕੁੱਝ ਹੱਦ ਤੱਕ ਸਹੀ ਨੇ, ਦੇੇਖੋ ਕਈ- ਵਆਪਾਰੀ ਕੀ ਕਰਦੇ ਜਿਹੜਾ ਜਿਹੜਾ ਹੁੰਦਾ ਨਾ ਸਮਾਨ ਹੁੰਦਾ ਖਾਣ ਪੀਣ ਦਾ- ਭਾਵੇਂ ਉਹਨਾਂ ਦੀ ਤਰੀਕ ਨਿਕਲ ਵੀ ਚੁੱਕੀ ਹੈ, ਭਾਵੇਂ ਐਕਸਪਾਇਰੀ ਪ੍ਰੋਡਕਟ ਕਿਉਂ ਨਾ ਹੋਣ- ਤੇ ਉਹ ਵੀ ਜਿਹੜੇ ਨੇ ਔਨਲਾਈਨ ਵਿੱਚ ਕਰਕੇ ਤੇ ਵੇਚ ਦਿੰਦੇ ਆ-
ਇਹੀ ਮੈਂ ਕਹਿਣ ਲੱਗੀ ਸੀ, ਕਦੀ ਕਦੀ ਅਨਹਾਈਜੀਨਿਕ ਵੀ ਚੀਜ਼ਾਂ ਆ ਜਾਦੀ-
ਹਾਂਜੀ ਹਾਂਜੀ ਵੇਖੋ ਜੇਕਰ ਉਸਨੇ
ਹਾਂ, ਇੱਕ ਵਾਰ ਅਸੀਂ ਇਹੀ ਮੰਗਵਾਇਆ ਸੀ, ਤੇ
ਹਾਂਜੀ-
ਅਹ ਉ ਤੋਂ- ਸਟੋਰ ਤੋਂ, ਤੇ ਕੀ ਹੋਇਆ ਕਿ- ਉਹ ਆਇਆ ਤੇ, ਉਹ ਮਤਲਬ ਅਸੀਂ ਖਾਇਆ- ਸਰ ਜਿਾਂਨਾਨੇ ਵੀ ਖਾਇਆ, ਸਾਰਿਆਂ ਦਾ ਪੇਟ ਖ਼ਰਾਬ ਹੋ ਗਿਆ ਤੇ- ਏਹੀ ਹੈ ਕਿ ਉਹ ਜਾ ਤੇ ਐਕਸਪਾਇਰੀ ਹੋਏਗਾ- ਜਾ ਤੇ ਫਿਰ ਏ ਹੋ ਸਕਦਾ ਹੈ ਕਿ, ਪਤਾ ਨਹੀਂ ਉਹਨਾਂ ਨੇ ਕੀ ਪਾ ਦਿੱਤਾ ਹੋਵੇ ਔਦੇ ਵਿਚ ਤੇ ਕਹਿਣ ਕੁਛ ਵੀ ਹੋ ਸਕਦਾ ਤੇ ਇਹ ਰਿਸ੍ਕ ਰਹਿੰਦਾ ਹੈ-
ਹਾਂਜੀ ਹਾਂਜੀ ਉਹ ਖਾਣ ਪੀਣ ਦੀ ਚੀਜ਼ਾਂ ਦਾ ਰਿਸਕ ਹੁੰਦਾ ਵਾ, ਮੇਰੀ ਚਾਚੇ ਜੀ ਵੀ ਨਾ- ਭਾਰ ਘਟਾਉਣ ਵਾਸਤੇ ਕੋਈ ਪ੍ਰੋਡਕਟ ਕੀਤਾ ਸੀ ਔਡਰ, ਤੇ ਉਹਨਾਂ ਨੇ- ਖਾਧਾ ਤੇ ਜਿਹਦੇ ਕਰਕੇ ਉਹਨਾਂ ਨੂੰ ਥੋੜਾ, ਦਿਲ ਦੀ ਪ੍ਰੋਬਲਮ ਆ ਗਈ ਉਹਨਾਂ ਨੂੰ-
ਅੱਛਾ-
ਹਾਂਜੀ ਹਾਂਜੀ ਹਾਂਜੀ- ਹਾਂਜੀ ਵੇਖੋ ਚਲੋ ਜੇਕਰ ਅਸੀਂ ਉਹ ਉਹੀ- ਹਾਂਜੀ- ਦੇਖੋ ਜੇਕਰ ਅਸੀਂ ਉਹੀ ਸਮਾਨ ਹਨਾ ਦੁਕਾਨ ਤੋਂ ਲੈਂਦੇ ਹਾਂ, ਜੇਕਰ ਮਾੜਾ- ਵੀ ਨਿਕਲ ਆਉਂਦਾ, ਚਲੋ ਅਸੀਂ ਦੁਕਾਨਦਾਰ ਨੂੰ ਕਹਿ ਤੇ ਸਕਦੇ ਹਾਂ ਕਿ ਹਾਂਜੀ ਤੁਸੀਂ ਸਾਨੂੰ- ਉਹ ਮਾੜੀ ਚੀਜ਼ ਦਿੱਤੀ ਆ- ਰ ਇਸ ਹਾਂਜੀ, ਔਨਲਾਈਨ ਦੇ ਵਿੱਚ ਅਸੀਂ ਕੋਈ ਲਾਮਾ ਨਹੀਂ ਦੇ- ਸਕਦੇ ਹਨਾ, ਔ ਕਈ ਵਾਰ ਉਹਨਾਂ ਦੀ ਕੋਈ ਗਰੰਟੀ ਨਹੀਂ ਹੁੰਦੀ ਪੱਕੀ-
ਇਹ ਤੇ ਗੱਲ ਹੈ, ਔਨਲਾਈਨ ਵਿੱਚ- ਏਦਾਂ ਹੁੰਦਾ ਹੈ ਮਤਲਬ ਬੜਾ ਲੋਂਂਗ ਪ੍ਰੋਸੈਸ ਹੁੰਦਾ ਹੈ, ਉ ਜ ਅਸੀਂ ਪਹਿਲਾਂ- ਫੋਟੋ ਖੀ- ਸਮਾਨ ਕੀ ਸੀ ਫਿਰ ਉਹਦੇ ਬਾਅਦ ਬੜੀ ਇਨਫੋਰਮੇਸ਼ਨ ਪਾਈ ਐ, ਫਿਰ ਉਹਦੇ ਬਾਅਦ ਕੰਪਲੇਂ- ਕਿ ਕਿ ਹੈ ਇਹ ਬੜਾ ਲੰਬਾ ਪ੍ਰੋਸੈਸ ਹੁੰਦਾ, ਹੈ ਨਾ ਆਜ ਕੱਲ ਅੱਛਾ ਹੁੰਦਾ ਹੈ ਕਿਸਕ ਬਾਹਰੋਂ ਜਾ ਕੇ ਹੀ, ਆਪਣਾ ਲੈ ਲਓ- ਫਿਰ ਉੱਧਰ ਹੀ-
ਹਾਂਜੀ ਹਾਂਜੀ, ਦੇਖੋ ਹਰ ਇੱਕ ਚੀਜ਼ ਦੇ ਨਾ- ਫਾਇਦੇ ਵੀ ਹੁੰਦੇ, ਤੇ ਨੁਕਸਾਨ ਵੀ ਹੁੰਦੇ ਆ-
ਹਾਂ ਉਹ ਵੀ ਹੈ, ਫਾਇਦੇ ਤੇ ਹੈ- ਚੀਜ਼ ਦਿੰਦੇ ਨੇ ਨੁਕਸਾਨ ਵੀ ਹਰ ਚੀਜ਼ ਦਾ ਹੁੰਦੇ ਤੇ, ਅਸੀ ਕਹ ਨੀ ਸਕਦੇ।
ਹਾਂਜੀ-ਹਾਂਜੀ। ਬਜ਼ਾਰ ਚਲੋ ਏ ਕਿ ਜੇਕਰ ਅਸੀਂ ਦੁਕਾਨਾਂ ਤੇ ਜਾਂਨੇ ਆ, ਸਾਨੂੰ ਸਿਰਫ ਏ ਕੀ ਸਾਨੂੰ ਆਪਣੇ ਲਈ ਸਮਾਂ ਕੱਢਣਾ ਪੈਂਦਾ ਏ ਆ ਤੇ ਹੋਰ ਚਲੋ ਸਾਡਾ ਥੋੜਾ ਜਿਆ ਕਿਰਾਇਆ ਵੀ ਲੱਗਦਾ ਏ, ਏਹ ਸਾਨੂੰ ਆਪਣੇ ਵਾਸਤੇ ਖੇਚਲ ਕਰਨੀ ਪੈਂਦੀ ਐ।
ਹੂੰ ਚਲੋ ਫਿਰ ਏਹ ਈ ਹੋਰ ਸੁਣਾਓ? ਹੋਰ
ਹਾਂਜੀ-ਹਾਂਜੀ। ਬਸ ਵਦੀਆ-ਵਦੀਆ ਚਲੋ ਮੈਂ ਤੁਆਨੂੰ ਤੇ ਇਹੋ ਈ ਸਲਾਹ ਦਊਂਗੀ ਜੇਕਰ ਤੁਸੀਂ ਜੇ ਹਨਾ ਕੋਈ ਖਾਣ ਵਾਲੀ ਚੀਜ ਲਿਆਣੀ ਹੁੰਦੀ ਨਾ ਫੇਰ ਤੁਸੀਂ ਦੁਕਾਨ ਤੋਂ ਈ ਖਰੀਦਿਆ ਕਰੋ, ਹਾਂ ਕੱਪੜੇ ਵਗੈਰਾ ਹੋ ਗਏ ਜਾਂ ਕੋਈ ਹੋਰ ਘਰ ਦਾ ਸਮਾਨ ਹੋ ਗਿਆ, ਓ ਚਲੋ ਤੁਸੀਂ ਖ਼ਰੀਦ ਲਿਆ ਕਰੋ ਪਰ ਖਾਣ ਪੀਨ ਦੀ ਚੀਜ਼ਾਂ ਨਾ ਖਰੀਦਿਆ ਕਰੋ।
ਚਲੋ ਫਿਰ, ਬਾਦ ਚ ਗੱਲ ਕਰਨੇ ਆ।
ਹਾਂਜੀ, ਚਲੋ ਠੀਕ ਜੇ, ਓਕੇ ਜੀ। ਸਸ਼੍ਰੀ ਕਾਲ ਜੀ।